ਕਾਲ ਜੀ
ਸਤਿ ਸ਼੍ਰੀ ਅਕਾਲ ਜੀ। ਔਰ, ਕਿੱਦਾਂ ਜੀ ਬਸ ਵਧੀਆ-ਵਧੀਆ ਸਭ ਠੀਕ ਹੈਗਾ, ਤੁਸੀਂ ਸੁਣਾਓ
ਬਸ ਵਧੀਆ ਅਸੀਂ ਬਸ ਬੈਠੇ ਹਾਂ।
ਅੱਛਾ ਜੀ, ਹੋਰ ਸੁਣਾਓ ਛੁਟੀਆਂ ਪੈ ਗੀਆਂ ਬੱਚਿਆਂ ਨੂੰ
ਬੱਚੇ ਦੀ ਛੁੱਟੀਆਂ ਪੈ ਗਈਆਂ ਹਾਂਜੀ, ਬੱਚੇ ਦੀ ਛੁੱਟੀਆਂ ਪੈ ਗਈਆਂ, ਸਾਡੇ ਸਾਡੀਆਂ ਨਹੀਂ ਪਈਆਂ।
ਸਾਡੇ ਤਾਂ ਕਦੇ ਪੈ ਹੀ ਨਹੀਂ ਸਕਦੀ ਸਾਡੇ ਕਿੱਥੇ ਪੈਣੀਆਂ ਨੇ, ਹਾ- ਹਾ- ਹਾ- ਹਾ- ਹਾ ਇਹੀ ਤੇ ਗੱਲ ਹੈ। ਬਿਲਕੁਲ ਐਗਜੈਕਟਲੀ ਹਾਂ। ਇਹੀ ਹੁੰਦਾ ਇਹਦੇ ਲੱਗਦਾ ਕਿ ਹੋਰ ਮਤਲਬ ਕੰਮ ਡਬਲ ਹੋ ਜਾਂਦਾ ਸੀ। ਸਿੱਧੀ ਗੱਲ।
ਬਿਲਕੁ। ਬਿਲਕੁਲ, ਬਸ ਮੈਂ ਉਹੀ ਆਪਣੇ ਹਸਬੈਂਡ ਨੂੰ ਕਹ ਰਹੀ ਸੀਗੀ ਮੈਂ ਕਿਹਾ ਬਾਈ ਦਸ ਦਿਨ ਦੀ ਛੁੱਟੀਆਂ ਸਾਨੂੰ ਵੀ ਦੋ ਕਿ ਆਪਣੇ ਬੱਚੇ ਵੀ ਸੰਭਾਲੋ ਤੇ ਆਪਣਾ ਕਿਚਨ ਵੀ ਸੰਭਾਲੋ
ਤੁਸੀਂ ਦਸ ਦਿਨ ਕਹਿ ਰਹੇ ਹੋ ਅੱਧਾ ਦਿਨ, ਅੱਧਾ ਦਿਨ ਕੀ ਮਤਲਬ ਇੱਕ ਟਾਈਮ ਦੀ ਰੋਟੀ ਵੀ ਜੇ ਕਹਿ ਦੋਗੇ ਨਾ ਉਹ ਵੀ ਉਹਨਾਂ ਵਾਸਤੇ ਬੜਾ ਮੁਸ਼ਕਿਲ
ਨਹੀਂ-ਨਹੀਂ ਬਹੁਤ ਇਹ ਨਾ ਕਲਟਰ ਕਰ ਦਿੰਦੇ ਨੇ ਨਾ ਕੰਮ ਕਰਦੇ ਹੋਏ ਸਾਰਾ ਘਰ ਇੱਧਰ- ਉੱਧਰ ਸਭ ਹਿਲਾ ਦਿੰਦੇ ਨੇ
ਨਹੀਂ ਤਾਂ ਨਾਲੇ ਪਤਾ ਕੀ ਹੈਗਾ ਨਾ ਆਪਣਾ ਬਹੁਤ ਹੈ ਨਾਲੇ ਛੁੱਟੀਆਂ ਵਿੱਚ ਸਭ ਬੱਚਿਆਂ ਨਾਲ ਰੂਟੀਨ ਸਾਡੀ ਬਿਲਕੁਲ ਚੇਂਜ ਹੋ ਜਾਂਦੀ ਇੱਕਦਮ ਹੀ ਤੇ ਉੱਠਣਾ, ਲੇਟ ਖਾਣਾ, ਲੇਟ ਹਾਂ ਬਸ ਬਸ ਉਹਹੀ ਨਾ ਫਿਰ ਫਿਰਮੇਸ਼ ਵੱਖਰੀਆਂ, ਵੱਖਰੀਆਂ
ਬਿਲਕੁਲ ਚਾਰ ਬੱਚੇ ਸਾਡੇ ਤਾਂ ਸਾਡੇ ਚਾਰ ਬੱਚਿਆਂ ਦੀ ਚਾਰੋ ਦੀ ਅਲੱਗ-ਅਲੱਗ ਫਰਮਾਇਸ਼
ਹਾਂ ਇਹ ਤੇ ਹੈ ਹੀ ਬਿਲਕੁਲ, ਫੈਕਟ-ਫੈਕਟ ਹੈਗਾ ਇਹ ਗੱਲ ਤੇ ਨਹੀਂ ਮੰਨਦੇ ਹੀ ਨਹੀਂ ਹੈਗੇ। ਉਹ ਫਿਰ ਉਹੀ ਚੱਕਰ ਹੈ ਨਾ ਬੱਚਿਆਂ ਨੂੰ ਫਿਰ ਜੇ ਮਨਾ ਕਰੋ ਤਾਂ ਕਹਿਣਗੇ ਠੀਕ ਹੈ ਬਾਹਰੋਂ ਮੰਗਵਾ ਦਿਓ ਬੰਦਾ ਕਹਿੰਦਾ ਹੁਣ ਕੀ ਕਰੀਏ ਉਹਦਾ ਕਹਿੰਦਾ ਵੀ ਕਰਦਾ ਇੱਕ ਖਵਾਓ ਨੂੰ ਬਾਹਰ ਤੇ ਖਾਂਦੇ ਹੀ ਰਹਿੰਦੇ
ਹਮ ਬਸ ਏਦਾਂ ਹੀ ਹੈ ਇੱਕ ਜਿ ਨੇ ਇੱਕ ਚੀਜ਼ ਖਾਲੀ ਕਿ ਉਨੀ ਇੱਕ ਚੀਜ਼ ਖਾਧੀ ਹੁਣ ਅਗਲੇ ਦਿਨ ਖਾਣ ਦੀ ਵੇਸਟ ਹੈ ਫਿਰਰੋ ਪਾ ਆਖਾਣਾ
ਉਹੀ ਨਾ ਕਈ ਵਾਰੀ ਵੇਸਟੇਜ ਵੀ ਹੋ ਜਾਂਦਾ ਖਾੇ ਦਾ ਉਹ ਵੀ ਜ਼ਿਆਦਾ ਬੁਰਾ ਲੱ
ਬਿਲਕੁਲ ਬਿਲਕੁਲ ਛੁੱਟੀਆਂ ਛੁੱਟੀਆਂ ਤਾਂ ਇਓ ਬਿਲਕੁਲ ਲੱਗ ਜਾਏ ਤਾਂ ਦੁੱਖ ਨ ਲੱਗਦਾ
ਹਾਂ
ਬਸ ਹੁਦੇ ਦਹੀਂ ਉਹ ਇੱਕ ਕਹਿ ਦੇਗਾ ਜੀ ਅਸੀਂ ਇਹ ਨੀ ਖਾਣਾ ਉਹ ਨੀ ਖਾਣਾ ਅਸੀਂ ਹਰੀ ਮਿਰ ਨੀ ਖਾਣੀ ਉਹਨੇ ਕਹਿਣਾ ਸੀ ਧਨੀਆ ਨੀ ਖਾਣਾ
ਇਹ ਤੇ ਬੜਾ ਕੰਮ ਖ਼ਰਾਬ ਹੈਗਾ ਫ ਹਰ ਕਿਸੇ ਦਾ ਟੇਸਟ ਹੁੰਦਾ ਨਾ ਅੱਛਾ ਮੈਂੈਂ ਕਈਆਂ ਨੂੰ ਵਖ ਆ ਕਈ ਅਸੀਂ ਕਹਿੰਦੇ ਹਾਂ ਨਾ ਧਨੀਆ ਕਿੰਨਾ ਅੱਛਾ ਹੁੰਦਾ ਹੈਲਥ ਵਾਸਤੇ ਵੀ ਅੱਛਾ ਹੈਗਾ ਹੈ ਕਈ ਤੇ ਸਪੈਸ਼ਲ ਉੱਤੇ ਪਾ ਕੇ ਖਾਣਗੇ ਹਰ ਚੀਜ਼ ਦੇ ਤੇ ਕਈਆਂ ਨੂੰ ਮੈਂ ਵੇਖਿਆ ਨਹੀਂ ਜੀ ਤੰਨੀਏ ਤੋਂ ਬਿਲਕੁਲ ਨਫ਼ਰਤ
ਬਿਲਕੁਲ ਉਹ ਇੱਕ ਪੱਤਾ ਵੀ ਆ ਕੇ ਘਾਸ ਪੂਸ ਪਾ ਕੱਢੋ ਇਹਨੂੰ ਬਾਰਾਸੀਨੀ
ਹਾਂ ਉਹਹੀ ਨਾ ਹੱਲਿਆਂ ਨੂੰ ਸਮਝ ਨੀ ਆਉਂਦੀ ਨਾ ਕਿੰਨਾ ਬੈਨੀਫਿਟ ਹੈਗਾ ਜੀ ਜ਼ਿਆਦਾ ਧਨੀਆ ਤੇ ਮਤਲਬ ਬਹੁਤ ਬੈਫੀ
ਬਿਲਕੁਲ ਬੈਨੀਫਿਸ਼ਅਲ ਤਾਂ ਹੈ ਲੇਕਿਨ ਬੱਚੇ ਆਪਣੇ ਹਿਸਾਬ ਨਾਲ ਖਾਂਦੇ ਨਾ ਕਿ ਸਾਨੂੰ ਟੇਸਟ ਨਹੀਂ ਆ ਰਿਹਾ ਟਸਟ
ਹਾਂ ਬ ਬ ਬਸ ਉਹ ਤਾਂ ਕਰਕੇ ਨਾ ਉਹਨਾਂ ਨਾਲੇ ਉਹਨਾਂ ਨੂੰ ਇਹ ਚੀਜ਼ ਲੱਗਦਾ। ਉਤੇ ਉੱਤੇ ਕੱਚਾ ਪਾਇਆ ਜਿਵੇਂ, ਹੁਣ ਤਾਜ਼ਾ ਕੱਟ ਕੇ ਅਸੀਂ ਪਾਨੇ ਆ, ਸਬਜ਼ੀ ਚ ਮਿਕਸ ਹੋ ਜਾਂਦਾ ਤਾਂ, ਘੱਟ ਪ
ਘੱਟ ਪਤਾ ਚੱਲਦਾ ਐ ਮੇਰਾ ਬੇਟਾ ਹੈ, ਉਹ ਐ ਜੇ ਤੁਸੀਂ, ਵੱਡਾ ਮੋਟਾ ਮੋਟਾ, ਪਿਆਜ ਕਟ ਕੇ ਤੜਕਾ ਲਗਾ ਦੋਗੇ, ਉਹ ਖਾਏਗਾ ਹੀ ਨਹੀਂ ਔ। ਇਹ ਪਿਆਜ ਮੂੰਹ ਚ ਆ ਰਿਹਾ ਹਾਂਜੀ,
ਹਾਂ ਔ ਈ ਨਾ ਨਾ ਨਾ ਆਪਾਂ ਦੇਖੋ ਉਹ ਬੱਚੇ ਤੇ ਦੇਖੋ, ਉਹ ਤਾਂ ਬੱਚੇ ਹੀ ਨੇ ਉਹਨਾਂ ਨੂੰ ਅਸੀਂ ਕੀ ਕਹਿਣਾ ਹੈਗਾ ਅਸੀਂ ਉਹਨਾਂ ਨੂੰ ਸਮਝਾਣਾ ਚਾਹੀਦਾ ਤਰੀਕੇ ਨਾਲ ਕਿ ਬਈ ਤੁਹਾਡੇ ਵਾਸਤੇ ਕੀ ਅੱਛਾ ਹੈਗਾ ਖਾਣਾ ਤਾਂ ਕੀ ਖਰਾਬ ਹੈ। ਬਟ ਅੱਗੋਂ ਦੇਖੋ ਬੱਚੇ ਬਾਹਰ ਵੀ ਜਾਂਦੇ ਨੇ ਤੇ ਅਸੀਂ ਉਹਨਾਂ ਨੂੰ ਕੀ ਕਹਿ ਸਕਦੇ ਹਾਂ ਜਦੋਂ ਘਰੋਂ ਬਾਹਰ ਨਿਕਲਣਗੇ ਤੇ। ਬਟ ਜਦ ਤੱਕ ਸਾਡੇ ਹੱਥ ਚ ਹੈਗਾ ਤਾਂ ਤੱਕ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰੀਏ, ਕਿ ਘਰ ਦਾ ਹੀ ਬਣਾ ਬਣਾ ਕੇ ਖਵਾਈਏ ਅੱਛਾ, ਅੱਛਾ ਖਾਣਾ ਹੈਲਦੀ
ਬਿਲਕੁਲ ਕੋਸ਼ਿਸ਼ ਤਾਂ ਹੀ ਕਰੀ ਦੀ ਹੈ, ਬੱਚੇ ਨੂੰ ਖਿਲਾਣ ਦੀ ਬੱਚੇ ਨੂੰ ਲੇਕਿਨ ਘਰ ਦਾ ਖਾਨਾ ਕੰਮ ਪਸੰਦ ਆਦਾ ਬੱਚੇ ਬਾਹਰ ਦਾ ਪ੍ਰੈਫਰ ਕਰਦੇ ਨੇ ਇਹ ਨੀ ਪਤਾ ਨੁਕਸਾਨ ਕਰ ਰਿਹਾ ਹੈਲਥ ਨੂੰ ਉਹਨਾਂ ਦੀ। ਬਟ ਟੇਸਟ ਚਾਹੀਦਾ ਬੱਚਿਆਂ ਨੂੰ ਟੇਸਟ ਚੰਗਾ ਲੱਗਦਾ ਬਾਹਰ ਦਾ ਇਹ ਨੀ ਪਤਾ ਕੀ ਪਾਇਆ ਉਹਨਾਂ ਨੇ ਵਾਸ਼ ਵੀ ਕੀ ਤੈਅ ਨੀ ਕੀਤਾ ਕੁਛ ਨਹੀਂ ਕੁੱਛ ਨੀ ਲੈਣਾ ਦੇਣਾ ਉਸ ਚੀਜ਼ ਨਾਲ।
ਹਾਂ ਨਾਲੇ ਉਹ ਪਤਾ ਕੀ ਨਾ ਉਹ ਅੱਜ ਕੱਲ ਫਿਰ ਵੇਖ ਵੇਖਾਂ ਵੇਖੀ ਵੀ ਬਹੁਤ ਹੈਗਾ, ਅੱਜ ਕੱਲ੍ਹ ਜੋ ਵੀ ਕੋਈ ਖਾਂਦਾ ਹੈਗਾ, ਸਾਰਾ ਕੁਛ ਸੋਸ਼ਲ ਮੀਡੀਆ ਆਪਣੇ ਐਪ ਵਗੈਰਾ ਤੇ ਸਟੇਟਸ ਤੇ ਪਾਦੇ ਨੇ ਲੋਕ ਸਟੋਰੀਆਂ ਵਿੱਚ, ਉਹ ਬੱਚੇ ਵੇਖਦੇ ਨੇ ਅੱਜ ਇੰਨੇ ਏ ਦੋਸਤ ਨੇ ਅ ਅ
ਹਾਂ, ਬਿਲਕੁਲ ਬਿਲਕੁਲ ਮੇਰੀ ਬੇਟੀ ਵੀ ਖਾਨਾ ਲਗਾ ਦੋ ਪਲੇਸ ਤਾਂ ਬਨਾਉਣ ਤੋਂ ਪਹਿਲੇ ਜੇ ਵੀ ਡਿਸ਼ ਬਣੀ ਐ ਨਾ ਪਹਿਲੇ ਉਹਦੀ ਫੋਟੋ ਖਿੱਚੀ ਜਾਣੀ ਐ ਖਾਣਾ ਬਾਅਦ ਚੋਂ ਐ। ਸਟੋਰੀ ਲੱਗਣੀ ਪਹਿਲੇ ਅਸੀਂ ਇਹ ਬਣਾਇਆ ਅੱਜ।
ਅੱਛਾ,
ਹਾਂਜੀ,
ਉਹ ਸਭ ਦਾ ਹੀ ਹੁੰਦਾ, ਹਾਂ ਹਾਂ ਕਰਦੇ ਨੇ ਅਰੇ ਕਈਆਂ ਨੂੰ ਤਾਂ ਇੰਨੀ ਖ਼ਰਾਬ ਆਦਤ ਹੈਗੀ ਹੈ, ਕਿ ਜਿਵੇਂ ਟੇਬਲ ਤੇ ਆਇਆ ਤੇ ਪਹਿਲੇ ਉਹ ਫੋਨ ਚੱਕਣਗੇ ਤੇ ਫੋਟੋ ਖਿੱਚੀ ਸੁਤੀ।
ਮੈਂ ਤਾਂ ਆਪਣੀ ਬੇਟੀ ਦੀ ਗੱਲ ਦੱਸ ਨੀ ਅ ਔਹ ਏਦਾਂ ਹੀ ਕਰਦੀ ਹੈ, ਕਿ ਇਹ ਪ੍ਰਜੈਂਟੇਸ਼ਨ ਵੀ ਤੁਸੀਂ ਸਹੀ ਨੀ ਕੀਤੀ ਉਹ ਪ੍ਰਜੈਂਟੇਸ਼ਨ ਕਰਨ ਲਈ ਤਾਂ ਔਹ ਪਾ ਦੇਗੀ ਧਨੀਆ ਉਸ ਤੋਂ ਬਾਅਦ ਚੁੱਕਦੇ ਗੀ ਸਾਰਾ ਕਏਗੀ ਕੇ ਬਕਾਰ ਲੱਗ ਰਿਹਾ ਚੁੱਕੋ ਇਹਨੂੰ। ਤੋ ਹ
ਆ ਉਹ ਹੀ ਨਾ ਨਾਲ ਕੈਪਸ਼ਨ ਵੀ ਪਾਇਆ ਕਰੋ ਕ ਧਨੀਆ ਅਸੀਂ ਹਲੇੇ ਪਾਇਆ ਬਾਅਦ ਸੁਟ ਦੇਗੇ ਚੱਕ ਕੇ ਉਹਨੂੰ ਬੱਚੇ,
ਛੇ,
ਹ
ਮੰਮਾ ਤੁਹਾਨੂੰ ਨੀ ਪਤਾ ਤੁਹਾਨੂੰ ਨੀ ਪਤਾ ਮੰਮਾ ਤੁਹਾਨੂੰ ਨੀ ਪਤਾ ਮੈਂ ਕਿਹਾ ਹੁਣ ਤੁਸੀਂ ਸਿਆਣੇ ਹੋ ਗਏ ਹੁਣ ਸਾਨੂੰ ਸ ਆਓ ਤੁਸੀਂ,
ਨਹੀਂ ਨਹੀਂ ਮੈਂ ਮੈਂ ਵੀ ਤੇ ਉਹੀ ਕਈ ਵਾਰ ਕਹਿੰਦੀ ਐ ਮੈਂ ਕਿਹਾ ਸਾਨੂੰ ਤਾਂ ਕੱਖ ਪਤਾ ਹੀ ਨੀ ਸਭ ਤੁਹਾਨੂੰ
ਬਿਲਕੁਲ ਬਿਲਕੁਲ ਏਦਾਂ ਹੀ ਹੁਣ ਬੱਚਿਆਂ ਦੇ ਨਾਲ ਕਹਿਣਾ ਪੈਂਦਾ ਹਾਂਜੀ ਬਈ ਤੁਹਾਨੂੰ ਹੀ ਪਤ ਤਾਂ ਸਾਨੂੰ ਨੀ ਪਤਾ,
ਬਿਲਕੁਲ ਮ ਦੇਖੋ ਕਈ ਵਾਰੀ ਤੇ ਕਈ ਵਾਰ ਅੱਜ ਅੱਜ, ਕੱਲ੍ਹ ਦੀ ਜੇ ਜਨਰੇਸ਼ਨ ਹੈਗੀ ਹੈ, ਕਈ ਵਾਰੀ ਉਹਨਾਂ ਦੀ ਗੱਲਾਂ ਸੁਣੋ ਤੇ
ਸਹੀ ਵੀ ਲੱਗਦੀ ਹੈ, ਬਿਲਕੁਲ ਨਹੀਂ ਠੀਕ ਹੈ ਹਰ ਜਗ੍ਹਾ ਠੀਕ ਹੈ ਚੇਂਜ ਹੋਣਾ ਪੈਂਦਾ ਲੇਕਿਨ ਆਪਣੀ ਆਪਣਾ ਹੀ ਚੇਂਜ ਕਰਵਾਣਾ ਚਾਹੁੰਦੇ ਆ ਲੇਕਿਨ ਸਾਡੇ ਤੇ ਨਹੀਂ ਸੁਣਨਾ ਚਾਹੁੰਦੇ ਨਾ ਕਿ ਤੁਹਾਡਾ ਵੀ ਕੋਈ ਪੁਆਇੰਟ ਔਫ ਵਿਊ ਠੀਕ ਹੈਗਾ ਹੈ।
ਬ ਉਹੀ ਨਾ ਜੇ ਅਸੀਂ ਤੁਹਾਡੀ, ਚੀਜ਼ ਨੂੰ ਸਮਝ ਰਹੇ ਹਾਂ ਤੇ ਤੁਸੀਂ ਵੀ ਸਾਡੀ ਗੱਲ ਤੁਹਾਡੇ ਉਹ ਮਾਂ ਪਿਓ ਤਾਂ ਕਦੇ ਬੱਚੇ ਵਾਸਤੇ ਗੱਲ ਸੋਚਣਗੇ ਹੀ ਨੀ ਸਭ ਤੋਂ ਵੱਡੀ ਗੱਲ ਹੈ ਤੇ ਅਸੀਂ ਜੇ ਕਹਿ ਰਹੇ ਹਾਂ ਕਿ ਉਹੀ ਨਾ ਪ੍ਰੋਬਲਮ ਸਾਰੀ ਹੋ ਜਾਂਦੀ ਹੈ, ਨਾ ਤੇ ਅਸੀਂ ਕਿ ਬਈ ਚਲੋ, ਜੋ ਵੀ ਅਸੀਂ ਬਣਾਨੇ ਹਾਂ ਖਾਨ ਬਈ ਤੁਹਾਨੂੰ ਖਵਾ ਰਹੇ ਹਾਂ ਤਾਂ ਤੁਹਾਡੇ ਵਾਸਤੇ ਅੱਛਾ ਹੀ ਹੈਗਾ। ਹੁਣ ਕਈ ਵਾਰੀ ਬੱਚਿਆਂ ਨੂੰ ਦੱਸੋ ਨਾ ਇਹ ਚੀਜ਼, ਖਾਓ ਇਹਦੇ ਨਾਲ ਫਾਇਦਾ ਹੈ, ਇਹਦੇ ਨਾਲ ਉਹਨਾਂ ਨੂੰ ਉਸ ਟਾਈਮ ਤੇ ਅੱਛਾ ਲੱਗੇਗਾ, ਜਦੋਂ ਕੱਟ ਕੇ ਦਿਓ ਬਸ।
ਬਸ ਬਸ ਬਸ ਬਸ ਬਸ ਬਸ,
ਹਾਂ ਬਸ ਉਹ ਹੀ ਨਾ ਹਾਂ ਉਹੀ ਚੱਕਰ ਹੈ ਨਾ ਬੱਚਾ, ਦਾ ਤਾਂ ਇਹੀ ਹੁੰਦਾ ਫਿਰ ਤਾਂ ਹੀ ਕਰਕੇ।
ਬਿਲਕੁਲ ਬਸ ਅ ਉਹੀ ਆ ਬ ਦੁਪਹਿਰੇ ਅਸੀਂ ਬਣਾਏ ਸੀ ਮ ਮਟਰ ਵਾਲੇ ਚਾਵਲ ਬਣਾਏ ਸੀਗੇ। ਬਸ ਉਹ ਸਾਰੇ ਇੱਕ ਇੱਕ ਕਰਕੇ ਆਏ ਬੱਚੇ ਮਨਾ ਕਰ ਗਿਆ ਉਹ, ਕਹਿ ਮੈਂ ਨੀ ਮਟਰੋਲੇ ਚਾਵਲ ਨੀ ਖਾਣੇ, ਦੂਸਰਾ ਆ ਗਿਆ ਕਹਿ ਰਿਹਾ ਭਰਤਾ, ਮੈਂ ਮੇਨੇ ਭਰ ਤ ਨਹੀਂ ਖਾਣਾ ਬਸ, ਦੇਖਾਂਗੇ ਹੁਣ ਫੇਰ ਹੁਣ ਕੀ ਬਣਾਨੇ ਆ ਹੁਣ, ਫੇਰ ਹੁਣ ਕੋਈ ਨਵੀ, ਚੀਜ ਸੋਚਾਂਗੇ,
ਦੋ ਜਿਹੜੀ ਆਈਟਮਾਂ ਬਣੀਆਂ ਨੇ ਉਹ ਸਾਰੀ ਖ਼ਰਾਬ ਕਰਨਗੇ ਫਿਰ,
ਖਾਵਾਂਗੇ ਅਸੀਂ ਉਹਨੂੰ ਰੱਖਦਾਂਗੇ ਫਰਿੱਜ ਦੇ ਵਿੱਚ ਅਸੀਂ, ਹੌਲੀ ਹੌਲੀ ਅਸੀਂ ਖਤਮ ਕਰਾਂਗੇ।
ਉਹੀ ਉਹੀ ਚੱਕਰ ਨਾ ਉਹ ਸਾਰੇ ਪੱਲੇ ਪੈ ਜਾਂਦੀ ਮਾਂ ਪਿਓ ਦੇ ਫਿਰ ਉਹੀ ਚੱਕਰ ਐ ਨਾ ਐਵੇ ਕਈ ਵਾਰੀ ਇਹ ਚੀਜ਼ ਹੁੰਦੀ ਹੈ, ਹੁਣ ਸਾਡੇ ਘਰ ਵੀ ਉਹੀ ਹੁੰਦਾ ਕਈ ਵਾਰੀ ਮੈਂ ਕਹਾਂਗੀ ਮੈਂ ਫਲਾਨੀ ਚੀਜ਼ ਬਣਾਈ ਐ। ਉਹ ਕੀ ਹੋਏਗਾ। ਥੋੜ੍ਹੀ ਬਹੁਤ ਖਾ ਲਈ ਇੱਕ ਟਾਈਮ ਉਸ ਤੋਂ ਬਾਅਦ ਮੈਂ ਫਿਰ ਕਈ ਵਾਰੀ ਉਹੀ ਕੋਸ਼ਿਸ਼ ਕਰਨੀ ਐ ਕਿ ਬਨਾਣਾ ਵੀ ਔਈ। ਥੋੜੀ ਕੁਆਆਂਟਿਟੀ ਬਣਾਓ, ਕਿ ਵੇਸਟ ਨਾ ਹੋਏ ਐਟਲੀਸਟ ਮੈਨੂੰ ਪਤਾ ਹੁੰਦਾ ਨਾ ਹਰ ਘਰ ਈ ਪਤਾ ਹੁੰਦਾ ਕਿ ਕੋਈ ਕੀ ਖਾਂਦਾ ਤੇ
ਬਸ ਬਸ ਬਸ ਬਿਲਕੁਲ ਬਿਲਕੁਲ,
ਤੇ ਮੈਂ ਕਈ ਵਾਰੀ ਉਹੀ ਸੋਚਣੀ ਆ ਮੈਂ ਕਿਹਾ ਮੈਂ ਇਹ ਫਲਾਨੀ ਚੀਜ਼ਾਂ ਬਣਾ ਤੇ ਦਿੱਤੀ ਹੈ। ਪਰ ਮੈਨੂੰ ਪਤਾ ਮੈਨੂੰ ਹੀ ਖਾਣੀ ਪਏਗੀ ਸਾਰੀ ਉਹੀ ਹੁੰਦਾ। ਉਹ ਤਿੰਨ ਚਾਰ ਵਾਰੀ ਇਹ ਰੱਖਦੀ ਫਰਿੱਜ ਚ ਕਈ ਵਾਰੀ ਅਗਲੀ ਇੱਕ ਦਿਨ ਖਾਈ ਉਹ ਬਸ ਅਸੀਂ ਖ਼ਤਮ ਕਰਨੇ ਆ ਫਿਰ ਹੀ ਨਾ ਹੀ ਨਾ ਈ ਦੇਖੋ ਅੱਜ ਕੱਲ੍ਹ ਇਹ ਹੀ ਚੱਕਰ ਐ ਔਨਲਾਈਨ ਜਿਹੜਾ ਅੱਜ ਕੱਲ ਸਾਰਾ ਸ਼ੁਰੂ ਹੋਇਆ ਪਿਆ ਕੰਮ ਐ ਸਿਸਟਮ ਅੱਛਾ ਤੇ ਹੈਗਾ ਹੈ, ਪਰ ਕਿਤੇ ਨਾ ਕਿਤੇ ਉਹ ਹੈਲਥ ਵਾਈਸ ਨੁਕਸਾਨ ਵੀ ਤਾਂ ਕਰਦਾ ਪਿਆ ਕਿਉਂਕਿ ਅੱਜ ਕੱਲ ਤੁਹਾਨੂੰ ਸਾਰੀ ਔਪਸਨ ਔਨਲਾਈਨ ਤੁਸੀਂ ਬੈਠੇ ਬੈਠੇ ਘਰ ਸਭ ਕੁਛ ਮੰਗਾ ਸਕ
ਬਿਲਕੁਲ ਬਿਲਕੁਲ ਰਾਤੀ ਬਾਰਾਂ ਵਜੇ ਮੰਗਵਾ ਲੋ ਦੋ ਵਜੇ ਤੇ ਮਗਾਲੋ
ਅਰੇ ਤੁਸੀਂ ਅੱਜ ਕੱਲ ਤਾਂ ਛੋਟੇ ਛੋਟੇ ਬੱਚੇ ਜਿਹੜੇ ਸ ਸੱਤ ਅੱਠ ਸਾਲ ਅੱਜ ਕੱਲ੍ਹ ਤੇ ਦੇਖੋ ਦੋ ਸਾਲ ਦੇ ਬੱਚੇ ਨੂੰ ਫੋਨ ਆ ਰਿਹਾ ਹੁਣ ਤੇ ਤੇ ਤੁਸੀਂ ਮੰਨੋਗੇ ਨੀ ਕਿ ਸੱਤ ਸੱਤ ਅੱਠ ਸਾਲ ਦੇ ਬੱਚੇ ਰਾਤੀ ਔਡਰ ਕਰਕੇ ਤੇ ਉਹਨਾਂ ਨੂੰ, ਜਿਹੜੇ ਡਿਲੀਵਰੀ ਵਾਲੇ ਨੇ ਉਹਨਾਂ ਨੂੰ ਵੀ ਕਹਿ ਛੱਡਦੇ ਨੇ ਬਈ ਘਰ ਦੀ ਬੈਲ ਨਾ ਵਜਾਣਾ, ਸਾਨੂੰ ਫੋਨ ਕਰਨਾ ਅਸੀਂ ਬਾਹਰ ਥੈਲਾ ਲਟਕਾ ਦਿਆਂਗੇ, ਇਹ ਸੱਚੀ ਗੱਲ ਹੈਗੀ, ਮਤਲਬ ਇਹ ਮੇਰੇ ਇਹ ਮੇਰੇ ਪੜੋਸ ਚ ਐਵੇਂ ਚੀਜ਼ ਵੇਖੀ ਹੈ ਅਸੀਂ ਅੱਜ-ਕੱਲ ਤਾਂ ਲੋਕੀ ਇਹਦੇ ਬਾਰੇ ਵਧੀਆ ਬਣਾ
ਹੂੰ-ਹੂੰ-ਹੂੰ-ਹੂੰ ਨਹੀਂ ਠੀਕ ਹੈ, ਬਿਲਕੁਲ ਕਰ ਰਹੇ ਬਿਲਕੁਲ ਕਰ ਰਹੇ, ਉਹੀ ਨਾ ਹਰ ਚੀਜ਼ ਦਾ ਫਾਇਦਾ ਵੀ ਹੈ, ਤੇ ਨੁਕਸਾਨ ਵੀ ਹੈ।
ਉਹੀ ਸਾਰੀ ਮੇਨ ਗੱਲ ਤੇ ਉਹੀ ਆ ਜਾਂਦੀ ਹੈ, ਨਾ। ਫ਼ਾਇਦਾ- ਨੁਕਸਾਨ ਵਾਲੀ ਤਾਂ ਆਉਦੀ ਹੈ ਪਰ ਕੀ ਕਹੇ ਬੰਦਾ ਨਾ, ਬੱਚੇ ਨਹੀਂ ਮੰਨਦੇ ਤੇ ਹੁਣ ਅਸੀਂ ਕੁਛ ਕਹਿ ਵੀ ਨਹੀਂ ਸਕਦੇ ਉਹਨਾਂ ਨੂੰ
ਬਿਲਕੁਲ, ਨਹੀਂ ਜ਼ਿਆਦਾ ਰੋਕ-ਟੋਕ ਨਹੀਂ ਕਰ ਸਕਦੇ ਹਾਂਜੀ। ਚਲੋ, ਬਣਾਇਆ ਤੁਸੀਂ ਹੁਣ ਡਿਨਰ ਬਣਾਲਿਆ।
ਮੈਂ ਹਾਲੇ ਬਣਾਇਆ ਤੇ ਹੈਗਾ ਪਰ ਦੇਖੋ ਖਾਣ ਮੈਂ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਬਣਾਈ ਹੈ, ਕੋਈ ਖਾਏਗਾ ਕੇ ਨਹੀਂ ਵੈਸੇ ਤੇ ਗੱਲ ਕਰੋ ਬੱਚਿਆਂ ਨਾਲ ਤੇ ਕਹਿਣਗੇ, ਹਾਂ-ਹਾਂ ਇਹ ਬੜੀ ਅੱਛੀ ਹੁੰਦੀ ਹੈ ਹਾਂ-ਹਾਂ ਥੋੜ੍ਹੀ ਬਹੁਤ ਖਾ ਕੇ ਬਸ। ਬਸ- ਬਸ ਉਹੀ ਵਾਲੀ ਗੱਲ ਕਹਿ ਰਹੀ ਹਾਂ ਕਿ ਥੋੜ੍ਹੀ ਬਹੁਤ- ਫਿਰ ਮੈਂ ਉਹੀ ਤੁਹਾਨੂੰ ਦੱਸਿਆ ਨਾ, ਕਿ ਮੈਂ ਇਸ ਵਾਸਤੇ ਨਾ ਮੈਨੂੰ ਹੁਣ ਕਈ ਚੀਜ਼ਾਂ ਅਸੀਂ ਸਾਨੂੰ ਦੇਖੋ ਆਪਣੀ ਪਰਸਨਲਤੇ ਅੱਛੀਆਂ ਲੱਗਦੀਆਂ ਨੇ ਅਸੀਂ ਇਹ ਫਲਾਣੇ ਚੀਜ਼ ਗਰਮੀਆਂ ਨੇ ਹਰੀ ਸਬਜੀਆਂ ਅੱਛੀਆਂ ਲੱਗਦੀਆਂ ਨੇ ਖਾਈਏ ਪਰ-ਪਰ ਜੇ ਕਹਿ ਦੋ ਨਾ ਤੋਰੀ ਟਿੰਡੇ ਘੀਏ ਕਈ ਵਾਰ ਇਨੇ ਸਵਾਦ ਬਣਦੇ ਨੇ ਅੱਛਾ ਲੱਗਦਾ ਹੈ, ਬਹੁਤ। ਜ਼ਿਆਦਾ ਪਰ ਬੱਚੇ ਨਹੀਂ ਖਾਂਦੇ ਉਹ ਫਿਰ ਅਸੀਂ ਵੀ ਕਈ ਵਾਰ ਆਲਸ ਮਾਰ ਜਾਂਦੇ ਹਾਂ ਕਿ ਬਈ ਆਪਣੇ ਵਸਤੇ ਕੀ ਬਣਾਣਾ ਹਾਂ ਬਸ ਉਹੀ ਕਹਿ ਰਹੇ ਹ ਨਾ ਤੇ ਕਈ ਵਾਰ ਇਹੀਪਰ ਬੱਚੇ ਨਹੀਂ ਖਾਂਦੇ ਉਹ ਫਿਰ ਅਸੀਂ ਅਸੀਂ ਕਹਿੰਦੇ ਹਾਂ, ਕਿ ਆਪਣੇ ਵਾਸਤੇ ਇਕੱਲੇ ਵਾਸਤੇ ਕੀ ਬਣਾਣਾ, ਉਹਨਾਂ ਵਾਸਤੇ ਤਾਂ ਅਸੀਂ ਬਣਾ ਦੇਗੇ ਪਰ ਆਪਣੇ ਵਾਸਤੇ ਅਸੀਂ ਆਲਸ ਮਾਰਨੇ ਹਾਂ ਇਨਾ-ਇਨਾ ਅੱਛਾ ਲੱਗਦਾ ਕਈ ਵਾਰੀ ਹੁਣੇ ਸਬਜ਼ੀਆਂ ਵੇਖੋ ਕਿੰਨੀਆਂ ਅੱਛੀਆਂ-ਅੱਛੀਆਂ ਨੇੇ ਪੇਠਾ ਆਂਦਾ ਹੈ ਜਿਹੜਾ ਸੀਤਾ ਫਲ ਕੇ ਆਪਣਾ
ਬਿਲਕੁਲ ਹਾਂਜੀ-ਹਾਂਜੀ, ਮੈਂ ਹੁਣ ਅਸੀਂ ਬਾਜ਼ਾਰ ਗਏ ਹਾ ਅਸੀ ਤਾਂ ਉੱਥੇ ਸਬਜ਼ੀਆਂ ਲੈਣ ਗਏ ਹਾ ਅਸੀ। ਤਾਂ ਬੱਚਿਆਂ ਨੂੰ ਇਹ ਨਾਮ ਵੀ ਨਹੀ ਪਤਾ ਸਬਜ਼ੀਆਂ ਦੇ। ਜਦੋਂ, ਮੈਂ ਤੁਸੀਂ ਕੱਦੂ ਦੀ ਗੱਲ ਕਰ ਰਹੋ ਸੀਤਾ ਫਲ ਕਿਉਂ?